ਹਾਂਜੀ,
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਓ?
ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਵਧੀਆ।
ਹੋਰ ਦੱਸੋ ਕੀ ਕਰਦੇ ਪਏ ਸੀ?
ਬਸ ਕੁਛ ਨੀ ਸਵੇਰ ਦਾ ਨਾਸ਼ਤਾ-ਪਾਣੀ ਕਰਕੇ ਹਟੇ
ਤੁਹਾਡੀ ਅਵਾਜ਼ ਨਾ ਥੋੜੀ ਸਲੋਅ ਸਲੋਅ ਆ ਰੀ ਥੋੜਾ ਨੈਟਵਰਕ ਚ ਹੋਉਂਗੇ ਤੁਸੀਂ?
ਹਾਂਜੀ-ਹਾਂਜੀ ਮੈਂ ਤਾਂ ਦੇਖੋ ਪ੍ਰੋਪਰ ਨੈਟਵਰਕ ਦੇ ਵਿੱਚੀ ਆਂ ਬਾਹਰ ਹੀ ਸੀਗੀ ਮੈਂ ਤਾਂ।
ਅੱਛਾ ਜੀ ਹੋਰ ਦੱਸੋ ਘਰੇ ਸਾਰੇ ਕਿਵੇਂ ਆ?
ਸਾਰੇ ਵਧੀਆ ਨੇ ਜੀ ਠੀਕ ਠਾਕ ਤੁਸੀਂ ਸੁਣਾਓ ਸਵੇਰ ਦਾ ਕਰ ਲਿਆ? ਹਾਂਜੀ ਹਾਂਜੀ, ਬਸ ਹੁਣੇ ਖਾ ਕੇ ਜਸਟ ਹੁਣੇ ਫ੍ਰਰੀ ਹੋਏ ਸੀਗੇ।
ਠੀਕ ਆ ਜੀ ਹੋਰ ਦੱਸੋ ਕੀ ਕਰਦੇ ਸੀ।
ਬਸ ਵਧੀਆ ਜੀ ਘਰ ਹੀ ਸੀਗੇ ਫ੍ਰਰੀ ਸੀਗੇ ਬਸ ਖਾਣਾ। ਪਾਣੀ ਖਾ ਕੇ ਹਾਂਜੀ।
ਹੋਰ ਦੱਸੋ। ਤੁਹਾਡੇ ਅੱਜ ਮੌਸਮ ਕਿਵੇਂ ਦਾ?
ਮੌਸਮ ਤਾਂ ਅੱਜ ਉਹ ਬਹੁਤ ਗਰਮੀ ਹੋ ਰਹੀ ਐ। ਮਤਲਬ ਕੱਲ ਦੇਖੋ, ਸ਼ਾਮ ਦੀ ਟਾਈਮ ਨਾਂ ਠੀਕ ਹੋ ਗਿਆ ਸੀਗਾ। ਮੌਸਮ ਥੋੜ੍ਹੀ ਨੇਰ੍ਹੀ ਜਿਹੀ ਚੱਲੀ ਸੀਗੀ। ਤੇ ਮਤਲਬ ਕਣੀਆਂ ਜ ਆ ਕੇ ਹਨਾਂ! ਕਨੀਆ ਜਿ ਆ ਕੇ ਠੀਕ ਹੋ ਗਿਆ ਸੀਗਾ ਮੌਸਮ।
ਤੁਹਾਡੇ ਰਾਤੀ ਬਾਰਿਸ਼ ਨਹੀਂ ਹੋਈ।
ਨਈਂ, ਬਿਲਕੁਲ ਥੋੜ੍ਹੀ ਜਿਹੀ ਕਣੀਆਂ ਜਿ ਆਈਆਂ ਸੀਗੀਆਂ ਤੇ ਮਤਲਬ ਪਰ ਓਨੇ ਕੁ ਨਾਲ ਫ਼ਰਕ ਪੈ ਗਿਆ ਸੀਗਾ। ਕਾਫ਼ੀ ਮਤਲਬ ਠੰਡੀ ਹਵਾ ਚੱਲਣ ਲੱਗ ਗਈ ਸੀਗੀ। ਤੇ ਅੱਜ ਤਦੇ ਖੁਤ ਉੱਪਰ ਨਿਕਲ ਆ ਰਹੀ ਆ ਬਹੁਤ ਤੇਜ਼।
ਹਾਂਜੀ ਇਹ ਤਾਂ ਹੈ।
ਹਾਂਜੀ ਹਾਂਜੀ।
ਸਾਡੇ ਤਾਂ ਇੱਧਰ ਬੜੀ ਜਿਆਦਾ ਗਰਮੀ ਸੀ ਕੱਲ ਤਾਂ, ਫਿਰ ਸ਼ਾਮ ਨੂੰ ਥੋੜ੍ਹਾ ਮੌਸ ਮੌਸਮ ਠੰਡਾ ਹੋਇਆ, ਅੱਜ ਫੇਰ ਓਨੀ ਜ਼ਿਆਦਾ ਗਰਮੀ ਹੋ ਗਈ।
ਸੇਮ, ਸੇਮ ਸਾਡੇ ਵੀ ਇਥੇ ਸੇਮ ਮਤਲਬ ਸ਼ਾਮ ਟਾਈਮ ਠੰਡਾ ਹੋਇਆ ਸੀਗਾ ਮੌਸਮ। ਕਿਉਂਕਿ ਕਿੰਨੇ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਐ, ਜੇ ਵਧੀਆ ਮੀਂਹ ਪੈ ਜਏ ਨਾਂ ਫਿਰ ਚਲੋ ਥੋੜੇ ਦਿਨਾਂ ਤੱਕ ਹਫ਼ਤੇ ਦੀ ਰਾਹਤ ਮਿਲ ਜਾਂਦੀ ਆ। ਹਾਂਜੀ, ਹਾਂਜੀ ਹੋਰ ਦੱਸੋ ਕਿਤੇ ਘੁੰਮਣ।
ਬੜੀ ਜ਼ਿਆਦਾ ਹੋਣ ਕਰਕੇ ਕਿਤੇ ਜਾਣ ਨੂੰ ਵੀ ਦਿਲ ਨ ਕਰਦਾ।
ਓਕੇ ਓਕੇ, ਗਏ ਨੀਂ ਹੈਗੇ ਕਿਤੇ ਘੁੰਮਣ ਫਿਰਨ।
ਨਈਂ ਜੀ। ਕਿਉਂਕਿ ਗਰਮੀ ਬੜੀ ਜ਼ਿਆਦਾ ਨਾਂ ਬੱਚੇ ਤਾਂ ਕਹਿੰਦੇ ਪਏ ਸੀ। ਕਿ ਚੱਲੋ ਚੱਲੀਏ, ਨਾਨਕੇ ਹੋ ਆਨੇ ਆਂ, ਨਈਂ ਕਿਤੇ ਘੁੰਮਾ ਕੇ ਲੈ ਕੇ ਆਓ ਸਾਨੂੰ ਪਰ ਗਰਮੀ ਚ ਲੈ ਕੇ ਤੇ ਜਾਣ ਨੂੰ ਦਿਲ ਈ ਨੀਂ ਕਰਦਾ।
ਹਾਂਜੀ ਏ ਤਾਂ ਗੱਲ ਸਈ ਐ। ਪਰ ਬੱਚਿਆਂ ਨੂੰ ਵੀ ਐਵੇਂ ਆ ਵੀ ਚਲੋ ਸਾਨੂੰ ਛੁੱਟੀਆਂ ਹੋਈਆਂ ਨੇਂ। ਘੁੰਮਣ ਫਿਰਨ ਲਈ ਹਨਾ ਤੇ ਸਾਨੂੰ ਨਈਂ ਜੀ ਨਈਂ, ਮੈਂ ਤਾਂ ਨੀਂ ਗਈ ਹੈਗੀ। ਤੇ ਮਤਲਬ ਹਾਂਜੀ ਬੱਚੇ ਆਏ ਹੋਏ ਸੀਗੇ, ਹੁਣ ਮਤਲਬ ਬੂਆ ਹੁਨੀਂ ਆਏ ਹੋਏ ਸੀਗੇ। ਓਨਾਂ ਨਾਲ ਬਸ ਮਤਲਬ ਖਾਣ-ਪੀਣ ਬਾਹਰ ਐਦਾਂ ਹੀ ਚਲੇ ਗਏ। ਕੇ ਮਤਲਬ ਮੂਵੀ ਵਗੈਰਾ ਦੇਖ ਆਏ ਹਨਾਂ। ਤੇ ਉਂਜ ਮਤਲਬ ਬੱਚਿਆਂ ਨੂੰ ਮੋਲ ਵਗੈਰਾ ਚ ਲੈਗੇ ਤੇ ਮਤਲਬ ਐਵੇਂ ਵੀ ਜਿਵੇਂ ਆਪਾਂ ਕੈ ਦੀਏ ਕੋਈ ਟਰਿਪ ਵਗੈਰਾ ਜਾਂ ਰਿਸ਼ਤੇਦਾਰੀ ਹਨਾਂ ਏਦਾਂ ਨੀਂ ਗਏ।
ਹਾਂਜੀ
ਕਿਉਂਕ ਘਰ ਹੀ ਆਏ ਹੋਏ ਸੀਗੇ ਬੱ ਚੇ ਓਨਾਂ ਨੇ ਪੂਰਾ ਗਾ ਪਾਇਆ ਹੋਇਆ ਸੀਗਾ। ਹਾਂਜੀ, ਹਾਂਜੀ।
ਮੂਵੀ ਦੇ ਏ ਤੁਸੀਂ
ਮੂਵੀ ਮਤਲਬ ਦੇਖੋ, ਮੈਂ ਤਾਂ ਦੇਖੋ ਗਈ ਸੀਗੀ ਨਾਲ, ਪਰ ਮੈਂ ਦੇਖੀ ਨੀਂ ਮਤਲਬ ਮੈਂ ਉਹਨਾਂ ਨੂੰ ਕਹਿ ਤ ਨਾਲ ਸੀਗੇ ਵੀ ਹਨਾ ਤੁਸੀਂ ਦੇਖਲੋ ਮੈਂ ਨੀ ਦੇਖਣਾ ਮੈਂਤੋਂ ਨੀ ਇੰਨਾ ਟਾਈਮ ਬੈਠਾ ਜਾਂਦਾ ਹੈਗਾ। ਤੇ ਮਤਲਬ ਮੈਂ ਮਤਲਬ ਐਨੇ ਮਤਲਬ ਫੀਰੀ ਗਈ ਹਨਾਂ ਚਲੋ ਕੁੱਛ ਚੀਜ਼ਾਂ ਲੈ ਲੀਆਂ। ਮਤਲਬ ਮੋਲ ਦੇ ਵਿੱਚੋਂ ਜਿਵੇਂ ਫੋਨ ਦਾ ਕਵਰ ਹੋ ਗਿਆ ਹਨਾਂ, ਮੈਂ ਸ਼ੋਪਿੰਗ ਕਰਨ ਲਾਗੀ ਥੋੜੀ ਬੋ
ਅੱਛਾ ਜੀ। ਤੁਸੀਂ ਵੈਸੇ ਔਨਲਾਈਨ ਸ਼ੋਪਿੰਗ ਕਰਦੇਔਂ ਕੇ ਔਫਲਾਈਨ।
ਦੇਖੋ ਅ ਚੀਜ਼ਾਂ ਤੇ ਡਿਪੈਂਡ ਆ, ਹੁਣ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਹਨਾਂ ਵੀ ਚਲੋ ਲੋਕਲ ਮਾਰਕੀਟ ਦੇ ਵਿੱਚ ਨਈਂ ਮਿਲਦੀਆਂ। ਜਿਵੇਂ ਹੁਣ ਮੰਨ ਲਓ ਫੇਸ ਤੇ ਲਗਾਣ ਵਾਲੇ ਜਿਹੜੇ ਪ੍ਰੋਡਕਟ ਹੁੰਦੇ ਨੇਂ। ਉਹ ਕਈ ਵਾਰ ਮੈਨੂੰ ਇਥੋਂ ਲੋਕਲ ਮਾਰਕੀਟ ਦੇ ਵਿੱਚੋਂ ਨਈਂ ਮਿਲਦੇ ਤਾਂ ਮੈਂ ਓਨਲਾਈਨ ਹੀ ਮੰਗਆਣੀ ਆਂ।
ਠੀਕ ਐ ਜੀ।
ਉਝ ਮਤਲਬ ਜਾਦਾਤਰ ਤਾਂ ਸ਼ੋਪਿੰਗ ਮੈਂ ਮਾਰਕੀਟ ਦੇ ਵਿੱਚੋਂ ਹੀ ਕਰਦੀ ਆਂ।
ਹਾਂਜੀ, ਹਾਂਜੀ ਵੈਸੇ ਵੀ ਓਫਲਾਈਨ ਕਈ ਔਨਲਾਈਨ ਕਈ ਵਾਰ ਕੋਈ ਚੀਜ਼ਾਂ ਵਧੀਆ ਆਂਦੀਆਂ ਕੋਈ ਚੀਜ਼ਾਂ ਨਹੀਂ ਵੀ ਵਧੀਆ ਹੁੰਦੀਆਂ।
ਬਿਲਕੁੱਲ-ਬਿਲਕੁੱਲ
ਓ ਵੀ ਹੋ ਜਾਂਦੈ ਜੇੜਾ ਆਪਾਂ ਖੁਦ ਚੀਜ਼ ਖਰੀਦ ਕੇ ਲੇਓਣੇ ਆ ਜਾ ਕੇ ਖੁਦ ਦੇਖਦੇ ਆ ਕਿਵੇਂ ਦੀ ਆ ਕੁਆਲਿਟੀ ਕਿਵੇਂ ਦੀ ਓ ਸਾਰੀਆਂ ਚੀਜ਼ਾਂ ਆਪਾਂ ਖੁਦ ਲੈ ਕੇ ਔਣੀਆਂ ਹੁੰਦੀਆ।
ਏ ਤਾਂ ਗੱਲ ਸਈ ਐ ਤੇ ਮਤਲਬ ਦੇਖੋ, ਜਿੰਨਾ ਟਾਈਮ ਓਨਾਂ ਨੇ ਮੂਵੀ ਦੇਖੀ ਐ ਨਾ ਤੇ ਮਤਲਬ ਮੈਂ ਚਲੋ ਫਰੈਂਡ ਵਗੈਰਾ ਆਗੇ ਸੀਗੇ, ਮੇਰੇ ਓਨਾਂ ਨੇ ਕੋਂਲ ਲਗਾ ਲੀ ਮੈਨੂੰ। ਤੇ ਓਨਾਂ ਨਾਲ ਬਸ ਥੋੜੀ ਦੇਰ ਖਾ ਪੀ ਕੇ ਮਤਲਬ, ਮੈਂ ਆਪਣਾ ਕੱਪੜੇ ਕੁਪੜੇ ਲੈ ਲਏ ਚਲੋ ਮੋਲ ਦੇ ਵਿੱਚੋਂ। ਵਧੀਆ ਮਿਲ ਜਾਂਦੇ ਨੇ ਕੱਪੜੇ ਮੋਲ ਦੇ ਵਿੱਚੋਂ ਪਰ ਉਂਝ ਹੁੰਦੇ ਤਾਂ ਚਲੋ ਮੈਂਗੇ ਨੇ ਥੋੜੇ।
ਹਾਂਜੀ-ਹਾਂਜੀ ਏ ਤਾਂ ਹੈ।
ਉਂਜ ਮਤਲਬ ਦੇਖੋ ਹਨਾ, ਜੀਵੇਂ ਚੀਜ਼ ਕੋਈ ਮੈਂਗੀ ਹੋਊਗੀ ਤਾਂ ਮਤਲਬ ਲਦੇ ਦੇਖੋ ਹਨਾ ਕੁਆਲਿਟੀ ਵੀ ਓਨੀ ਜਾਦਾ ਵਧੀਆ ਹੁੰਦੀ ਆ।
ਹਾਂਜੀ-ਹਾਂਜੀ,
ਏ ਚੀਜ਼ ਦਾ ਵੀ ਫ਼ਰਕ ਹੁੰਦਾ ਤਾਂ ਮਤਲਬ ਚਲੋ ਜੀਨ ਟੋਪ ਵਗੈਰਾ ਲੈਲੀ, ਤੇ ਮੈਂ ਇੱਕ ਫੋਨ ਦਾ ਕਵਰ ਲੈਣਾ ਸੀਗਾ। ਓਹ ਲੈ ਲਿਆ ਸੀਗਾ, ਤੇ ਥੋੜ੍ਹਾ ਬੋਤਾ ਘਰ ਲਈ ਸਮਾਨ ਲੈ ਲਿਆ ਸੀਗਾ। ਤੇ ਹਾਂਜੀ-ਹਾਂਜੀ, ਐਨੇ ਚ ਮਤਲਬ ਮੇਰੇ ਫਰੈਂਡਸ ਦੇ ਨਾਲ ਵੀ ਟਾਈਮ ਸਪੈਂਡ ਹੋ ਗਿਆ, ਤੇ ਓਹ ਮੂਵੀ ਦੇਖ ਕੇ ਆਗੇ ਫੇਰ ਅਸੀਂ ਘਰ ਆਗੇ ਸੀਗੇ।
ਠੀਕ ਐ।
ਹਾਂਜੀ-ਹਾਂਜੀ,
ਹੋਰ ਫਿਰ ਤੁਸੀਂ ਸਵੇਰੇ ਜਲਦੀ ਉੱਠਦੇ ਓ ਕੀ ਸ਼ ਮਤਲਬ ਕੀ ਲੇਟ ਉੱਠਦੇ ਓ?
ਨਈ ਮੈਂ ਤਾਂ ਦੇਖੋ, ਮੇਰੀ ਡੇਲੀ ਮਤਲਬ ਦੇਖੋ ਪੈਲਾਂ ਮੈਂ ਕੰਮ ਤੇ ਜਾਂਦੀ ਸੀਗੀ, ਓਦੋਂ ਵੀ ਛੇ ਵਜੇ ਜਾਂਦੀ ਸੀ। ਸੀਗੀ ਉੱਠਦੀ ਸੀਗੀ, ਤੇ ਹੁਣ ਵੀ ਦੇਖੋ ਮੇਰੇ ਸੇਮ ਟਾਈਮ ਮੈਂ ਛੇ ਵਜੇ ਹੀ ਉੱਠਦੀ ਹਾਂ।
ਵੈਸੇ ਤੁਸੀਂ ਦੱਸ ਸਕਦੇ ਓ ਸਵੇਰੇ ਉੱਠਣ ਦੇ ਆਪਾਂ ਨੂੰ ਕੀ ਬੈਨੀਫਿਟਸ ਹੋ ਸਕਦੇ ਆ?
ਬਿਲਕੁਲ, ਬਿਲਕੁਲ। ਇੱਕ ਤਾਂ ਦੇਖੋ, ਆਪਣਾ ਸਰੀਰ ਮਤਲਬ ਸਭ ਤੋਂ ਪਹਿਲਾਂ ਤਾਂ ਸਰੀਰ ਆਪਣਾ ਵਧੀਆ ਰਹਿੰਦਾ ਹਨਾ। ਜਿੰਨੀ ਆਪਾਂ ਲੇਟ ਉਠਦੇ ਹਾਂ ਨਾ ਓਨਾ ਹੀ ਜ਼ਿਆਦਾ ਆਲਸ ਪਿਆ ਰਹਿੰਦਾ ਹੈਗਾ। ਮਤਲਬ ਜਲਦੀ ਉੱਠਣ ਨਾਲ ਉਹ ਇੱਕ ਤਾਂ ਆਪਣਾ ਸਰੀਰ ਸਹੀ ਰਹੇਗਾ, ਉਹੀ ਮਤਲਬ ਆਪਾਂ ਕੰਮ ਕਾਰ ਤੋਂ ਜਲਦੀ ਵਿਹਲੇ ਹੋ ਜਾ। ਜਲਦੀ ਉੱਠ ਕੇ ਆਪਣਾ ਕੰਮ ਕਾਰ ਜਲਦੀ ਹੋ ਜਾਂਦਾ ਹਨਾ। ਤੇ ਮਤਲਬ ਇੱਕ ਵਧੀਆ ਰੂਟੀਨ ਬਣ ਜਾਂਦੀ ਹੈ, ਹੁਣ ਲਗਾ ਲੋ ਦੇਖੋ ਆਪਾਂ ਨੂੰ ਇਹ ਚੰਗੀ ਆਦਤ ਬਣਾ ਕਿੰਨਾ ਟਾਈਮ ਲੱਗ ਜਾਂਦਾ, ਵੀ ਆਪਾਂ ਨੇ ਸੱਜ ਉੱਠਣਾ ਜੇ ਮਤਲਬ ਆਪ ਆਪਾਂ ਨੇ ਉਹੀ ਆਦਤ ਆਪਣੀ ਚੇਂਜ ਕਰਨੀ ਆ ਹਨਾ ਵੀ ਮੰਨ ਲਓ ਇੱਕ ਦੋ ਦਿਨ ਆਪਾਂ ਦਸ ਵਜੇ ਉੱਠ ਗਏ, ਜਾਂ ਨੌ ਵਜੇ ਉੱਠ ਗਏ ਉਹ ਬੁਰੀ ਆਦਤ ਬੜੀ ਛੇਤੀ ਬਣ ਜਾਂਦੀ ਆ ਆਪਣੀ
ਹਾਂਜੀ, ਹਾਂਜੀ ਵੈਸੇ ਇੱਕ ਗਰਮੀ ਹੁਣ ਇਸ ਵਾਰ ਤਾਂ ਗਰਮੀ ਬੜੀ ਜ਼ਿਆਦਾ ਪੈ ਰਹੀ ਹੈ ਸਵੇਰੇ ਉੱਠ ਸੰਸਾਰ ਐਵੇਂ ਹੁੰਦਾ, ਕਿ ਜਲਦੀ ਬਸ ਪੱਖੇ ਥੱਲੇ ਆ ਜਾਓ।
ਬਿਲਕੁਲ, ਬਿਲਕੁਲ ਇਹ ਤਾਂ ਹੁਣ ਦੇਖੋ ਜਿਵੇਂ ਮੰਨ ਲਓ ਹਨਾ। ਚਲੋ ਜਲਦੀ ਉੱਠ ਕੇ ਆਪਣਾ ਕੰਮ ਵੀ ਜਲਦੀ ਨਿਬੜ ਜਾਂਦਾ, ਨਹੀਂ ਦੇਖੋ ਧੁੱਪ ਵਿੱਚ ਕੰਮ ਕਰਨਾ ਬਹੁਤ ਔਖ
ਹਾਂਜੀ, ਹਾਂਜੀ ਇਹ ਤਾਂ ਹੈ ਵੈਸੇ ਕਈ ਵੀ ਸਰੀਰ ਨੂੰ ਵੀ ਬੜੀਆਂ ਬਿਮਾਰੀਆਂ ਲੱਗਦੀਆਂ ਜਦੋਂ ਆਪਾਂ ਲੇਟ ਉੱਠਦੇ ਹਾਂ ਨਾਲੇ ਸਾਰਾ ਦਿਨ ਸਰੀ ਸਰੀਰ ਵੈਸੇ ਸੁੱਤਾ ਰੈਂਦਾ ਵਾ, ਜਿਵੇਂ ਆਪਾਂ ਕੈ ਦਿੰਨੇ ਆ ਸਵੇਰੇ ਮਤਲਬ ਕੀ ਆ ਆਪਣਾ ਕੋਈ ਕੰਮ ਕਰਨ ਨੂੰ ਦਿਲ ਨੀ ਲੱਗਦਾ।
ਮਤਲਬ ਸਵੇਰੇ ਜਲਦੀ ਉੱਠ ਕੇ ਦੇਖੋ, ਅਹ ਜਲਦੀ ਨਹਾਇਆ ਧੋਇਆ ਜਾਂਦਾ। ਹਨਾ ਜਿੰਨੀ ਆਪਾਂ ਦੇਖੋ ਲੇ ਉੱਠਾਂਗੇ ਦਸ ਵਜੇ ਉੱਠ ਰੇ ਆ, ਫਿਰ ਚਾਹ ਪਾਣੀ ਪੀਦੇ ਬਾਰਾਂ ਇੱਕ ਵਜੇ ਆਪਾਂ ਵਜਾ ਦਨੇ ਆਪਾਂ ਨਾਂਦੇ ਕਰਦੇ ਹਨਾ। ਤਾਂ ਮਤਲਬ ਉਹੀ ਸਰੀਰ ਦੇ ਵਿੱਚ ਐਨਰਜੀ ਹੈ, ਜਿਹੜੀ ਆਪਣੀ ਮਤਲਬ ਸਹੀ ਨਹੀਂ ਰਹਿੰਦੀ ਹੈਗੀ। ਮਤਲਬ ਸਾਰਾ ਦਿਨ ਆਲਸ ਜਿਹਾ ਪਿਆ ਰਿਹਦਾ, ਫੇਰ ਉਹੀ ਆਪਾਂ ਰਾਤ ਨੂੰ ਲੇਟ ਸੌਦੇ ਹਾਂ। ਮਤਲਬ ਸਾਰੀਆਂ ਫਿਰ ਅ ਸਾਰਾ ਸਿਸਟਮ ਮਿਲੀਆ ਜਾਂਦਾ।
ਹਾਂਜੀ, ਹਾਂਜੀ ਇਹ ਤਾਂ ਹੈ।
ਹਾਂਜੀ।
ਹੋਰ ਦੱਸੋ? ਨਿਊਜ਼ ਦੇਖਦੇ ਹੋਂ ਤੁਸੀਂ, ਅਖ਼ਬਾਰ ਵਗੈਰਾ ਪੜ੍ਹਦੇ ਹੋ?
ਨਹੀਂ-ਨਹੀਂ ਕਦੀ ਵੀ ਨਹੀਂ। ਕਦੀ ਨੀ ਨਾਂ, ਮਲਬ, ਅਸੀਂ ਨਿਊਜ਼ ਵਗੈਰਾ ਪੇਪਰ ਵਗੈਰਾ ਲਗਾਇਆ ਹੈਗਾ। ਤੇ ਮਤਲਬ, ਉਂਜ ਦੇਖੋ ਜਿਵੇਂ ਹਨਾ ਕੋਈ, ਮੰਨ ਲਓ ਕੁੱਛ ਚੱਲ ਰਿਹਾ, ਹਨਾ ਮਤਲਬ ਕੇ ਤਾਂ, ਦੇਖੋ ਫੋਨ ਤੇ ਆਈ ਜਾਂਦਾ ਅੱਜ-ਕੱਲ ਸਾਰਾ ਕੁਛ ਹਨਾ, ਕੋਈ ਮਤਲਬ ਇੱਦਾਂ ਵੀ, ਕੁਛ ਵੀ ਕੋਈ ਖ਼ਬਰ ਆ ਤਾਂ, ਮਤਲਬ ਰੀਲਾਂ ਵਗੈਰਾ ਦੇਖਦੇ ਆ ਨਾ ਯੂਟਿਊਬ ਤੇ ਨਾਲ ਦੀ ਨਾਲ, ਦੇਖੋ ਸੋਸ਼ਲ ਮੀਡੀਆ ਤੇ ਆ ਹਾਂ
ਵੈਸੇ ਵੀ ਅੱਜ-ਕੱਲ ਤਾਂ ਰੀਲਜ਼ ਦਾ ਟਰੈਡ ਜਿਆਦਾ ਚੱਲਿਆ ਹੋਇਆ। ਕੋਈ ਅੱਜ-ਕੱਲ ਨਿਊਜ਼ ਦੇਖਦਾ ਹੀ ਨਹੀਂ, ਕੋਈ ਦੇਖਦਾ ਹੀ ਨਹੀਂ ਪਿਆ, ਕੋਈ
ਮਤਲਬ ਦੇਖੋ, ਪਤਾ ਕੀ ਚੀਜ਼ ਹੈ ਹਣਾ, ਚਲੋ ਮਤਲਬ, ਨਿਊਜ਼ ਪੇਪਰ ਦੇਖੋ ਹਣਾ, ਆਪਾਂ ਨੂੰ ਕਾਫੀ ਲੰਬਾ ਟਾਈਮ ਰੀਡ ਕਰਨਾ ਪੈਂਦਾ ਹਨਾ ਵੀ, ਕੀ-ਕੀ ਚੀਜ਼ ਹੋ ਰਹੀ ਆ, ਕਿੱਥੇ ਕੀ ਹਣਾ ਹੁਣ ਦੇਖੋ ਜੇ ਆਪਾਂ ਫੋਨ ਵਗੈਰਾ ਤੇ, ਜਾਂ ਟੀਵੀ ਵਗੈਰਾ ਤੇ ਦੇਖਦੇ ਹਾਂ ਹਣਾ, ਜਿਹੜੀ ਮਤਲਬ ਖਬਰ ਹੋਏਗੀ, ਉਹ ਦੇਖੋ, ਦੋ-ਮਿੰਟ'ਚ ਆਪਾਂ ਨੂੰ ਪਤਾ ਲੱਗ ਜੁਗੀ, ਕਿੱਥੇ ਆਪਾਂ ਨੂੰ ਮਤਲਬ ਇੰਨੀ ਨੀਂਗਾ ਲਗਾਣੀ ਪੈਂਦੀ ਹੈ ਐ
ਵੈਸੇ ਵੀ ਤਾਂ, ਅੱਜ-ਕੱਲ ਸੋਸ਼ਲ ਮੀਡੀਆ ਤੇ ਸਾਰਾ ਕੁਛ ਆਉਂਦਾ ਵਾ, ਪਰ ਫਿਰ ਵੀ ਉਹ ਤੇ ਨੁਕਸਾਨ ਵੀ ਬਹੁਤ ਆ, ਆਪਾਂ ਨੂੰ ਫਾਇਦੇ ਵੀ ਬਹੁਤ ਆ।
ਹਾਂਜੀ, ਇਹ ਤਾਂ ਗੱਲ ਸਹੀ ਆ।
ਇਹ ਕੁਝ ਕੁ ਗੱਲਾਂ, ਹੁੰਦੀਆਂ ਗਾ ਕੁੱਝ ਕ ਗੱਲਾਂ ਨਾਲ ਜੋੜਕੇ ਦੱਸ ਦਿੰਦੇ ਫਿਰ ਉਹਦੇ ਕਰਕੇ, ਬੰਦੇ ਤੇ ਐਵੇਂ ਇਫੈਕਟ ਪੈਂਦਾ।
ਇਹ ਤਾਂ ਗੱਲ ਸਹੀ ਆ, ਪਰ ਜਿਵੇਂ ਹੁਣ ਲੋਕ ਨਿਊਜ਼ ਪੇਪਰ ਹਨਾ ਪੜ੍ਹਦੇ ਨੀ ਹੈਗੇ, ਤਾਂ ਉਹਦੇ ਨਾਲ ਦੇਖੋ ਲੋਕਾਂ ਦੀਆ ਰੀਡਿੰਗ ਕਰਨ ਦੀਆਂ, ਜਿਹੜੀਆਂ ਆਦਤਾਂ ਨੇ, ਹਨਾ, ਉਹ ਬਿਲਕੁਲ ਘੱਟ ਗਈਆਂ। ਪਹਿਲਾਂ ਦੇਖੋ ਲੋਕ ਹਰ ਘਰ ਦੇ ਵਿੱਚ ਅਖ਼ਬਾਰ ਵਾਲਾ ਆਉਂਦਾ ਸੀ, ਅਖ਼ਬਾਰ ਦੇਣ ਨਾ, ਤੇ ਅੱਜ ਅੱਜ-ਕੱਲ ਤਾਂ ਦੇਖਲੋ, ਬਹੁਤ ਹੀ ਘੱਟ ਮਤਲਬ ਸਾਡੀ ਗਲੀ
ਅੱਜਕੱਲ ਤਾਂ ਵੈਸੇ ਵੀ ਲੋਕਾਂ ਕੋਲ ਟਾਈਮ ਈ ਨੀ ਹੈਗਾ। ਕਿਤੇ ਦਸ ਮਿੰਟ ਖੜਨ ਦਾ ਜਾ
ਹਾਂਜੀ। ਹਾਂਜੀ-ਹਾਂਜੀ, ਪਹਿਲਾ ਮਤਲਬ ਹੁੰਦਾ ਸੀ, ਕਿ ਲੋਕ ਸਵੇਰੇ ਉੱਠਣਸਾਰ ਜਦੋਂ ਚਾਹ ਪੀਂਦੇ ਸੀਗੇ ਨਾ ਉੱਠਣ ਸਾਰ ਹੀ, ਇੱਕ ਹੱਥ ਵਿੱਚ ਚਾਹ ਦਾ ਕੱਪ
ਹਾਂਜੀ-ਹਾਂਜੀ, ਇਹ ਤਾ ਹੈ, ਇੱਕ ਹੱਥ ਦੇ ਵਿੱਚ ਅਖ਼ਬਾਰ ਹੁੰਦੀ ਸੀਗੀ
ਹਾਂਜੀ-ਹਾਂਜੀ। ਤੇ ਮਤਲਬ ਅੱਜ-ਕੱਲ ਤਾਂ ਦੇਖੋ ਹਾਂ, ਚਾਹ ਵੀ ਆਪਾਂ ਫਟਾਫਟ ਪੀਂਨੇ ਹਾਂ, ਛੇਤੀ-ਛੇਤੀ ਕਰਕੇ। ਤੇ ਆਪਣਾ ਛੇਤੀ-ਛੇਤੀ ਕੰਮ ਕਰਕੇ, ਵਿਹਲੇ ਹੋਈਏ।
ਜਲਦੀ-ਜਲਦੀ ਕਰੀਏ, ਉੱਠੀਏ ਤੇ ਬਾਹਰ ਸ਼ਹਿਰ ਜਾਈਏ ਦੇਖੀਏ ਵੀ ਕੀ ਹੁੰਦਾ ਪਿਆ, ਕਿ ਖਰੀਦਦੇ ਪਏ ਬਸ ਐਵੇਂ ਹੀ, ਅੱਜਕੱਲ ਲੋਕਾਂ ਨੂੰ ਬਸ ਐਂਵੇ ਆ ਵ੍ਹੀਕਲ ਚਲਾਓ, ਬਸ ਪ੍ਰਦੂਸ਼ਣ ਹੀ, ਪ੍ਰਦੂਸ਼ਣ ਸਾਰੇ ਪਾਸੇ।
ਹਾਂਜੀ-ਹਾਂਜੀ, ਇਹ ਤਾਂ ਗੱਲ ਸਹੀ ਹੈ, ਮਤਲਬ ਦੇਖੋ, ਪਹਿਲਾਂ ਹਨਾ
ਹੋਰ ਦੱਸੋ ਤੁਸੀਂ?
ਹੋਰ ਤਾਂ ਜੀ, ਬਸ ਵਧੀਆ। ਚੱਲੀ ਜਾਂਦਾ, ਹਰ ਵੇਲੇ ਸੀਗੇ ਹਣਾ, ਤੇ ਹੁਣ ਵੀ
ਤੁਸੀਂ ਫਿਰ ਸਾਰੀ ਫੈਮਿਲੀ ਸਵੇਰੇ ਉੱਠਦੇ ਹੋ, ਜਲਦੀ?
ਹਾਂਜੀ। ਸਾਰੇ ਜਲਦੀ ਹੀ ਉਠਦੇ ਆਂ। ਨਹੀਂ-ਨਹੀਂ ਮੰਮੀ ਨੇ ਮੇਰੇ, ਡੈਡੀ ਨੇ, ਤੇ ਭਾਈ ਤਾ ਮੇਰਾ ਮਤਲਬ ਅ ਚੰਡੀਗੜ੍ਹ ਰਹਿੰਦਾ ਯਾਂ, ਤੇ
ਤੇ ਸੱਸ-ਸਹੁਰਾ ਵੀ ਸਵੇਰੇ ਜਲਦੀ ਉੱਠ ਜਾਂਦੇ, ਉਹ ਤਾਂ ਪੰਜ, ਛੇ, ਚਾਰ ਸਾਢੇ ਪੰਜ ਉੱਠ ਜਾਂਦੇ ਆ। ਫਿਰ ਮੈਂ ਛੇ ਵਜੇ ਉੱਠਦੀ ਹਾਂ ਬਾਕੀ ਸਾਡੇ ਸਾਰੇ ਨੌਂ ਦਸ ਵਜੇ ਉੱਠਦੇ ਐ।
ਠੀਕ ਹੈ, ਨਹੀਂ, ਸਾਡੀ ਫੈਮਲੀ ਵਿੱਚ ਤਾਂ ਸਿਰਫ਼ ਚਾਰ ਜਣੇ ਹੀ ਹਨਾ। ਤੇ ਮਤਲਬ ਉਹੀ ਐ ਵੀ ਹਨਾ ਜਲਦੀ ਉੱਠ ਜਾਂਦੇ ਆ ਕੋਈ ਇਹ ਨੀ ਵੀ ਛੋਟਾ ਬੱਚਾ
ਹਾਂਜੀ ਹਾਂਜੀ, ਇਹ ਤੇ ਵੈਸੇ ਬੱਚਿਆਂ ਨਾਲ ਥੋੜਾ। ਕੰਮ ਕਰਨਾ ਔਖਾ ਹੋ ਜਾਂਦਾ। ਜਿਹੜੇ ਇਕੱਲੇ ਪਰਿਵਾਰ ਹੁੰਦੇ ਹਨ, ਜਿਨ੍ਹਾਂ ਵਿੱਚ ਕੋਈ ਬੱਚਾ ਨਹੀਂ ਹੁੰਦਾ, ਉਹ ਫਿਰ ਜਲਦੀ, ਕੰਮ ਨਿਬੜ ਜਾਂਦਾ ਸਾਰਾ।
ਹਾਂਜੀ ਹਾਂਜੀ, ਇਹ ਤਾਂ ਗੱਲ ਸਹੀ ਐ। ਹੁਣ ਦੇਖੋ, ਸਾਡਾ ਕੰਮ ਤਾਂ ਕਦੋਂ ਦਾ ਹੀ ਹੋ ਗਿਆ ਸੀ। ਫੇਰ ਮਤਲਬ ਚਲੋ ਫੇਰ ਚਾਹ ਪੀਣ ਲੱਗ ਗਏ। ਫਿਰ ਕਹਿੰਦੇ, ਚਲੋ ਪਹਿਲਾਂ ਚਾਹ ਪੀ ਲਈਏ, ਫਿਰ ਰੋਟੀ ਖਾਵਾਂਗੇ।
ਠੀਕ ਐ ਜੀ।
ਹਾਂਜੀ ਹਾਂਜੀ, ਹਾਂਜੀ ਬਿਲਕੁਲ ਜਦੋਂ ਵੀ ਫਰੀ ਹੋਏ ਠੀਕ ਐ ਸਤਿ ਸ਼੍ਰੀ ਅਕਾਲ ਜੀ।